ਹਾਂਜੀ, ਹੈਲੋ।
ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਹਾਂਜੀ -ਹਾਂਜੀ।
ਹਾਂਜੀ, ਸਤਿ ਸ਼੍ਰੀ ਅਕਾਲ, ਹਾਂਜੀ।
ਹੋਰ ਸੁਣਾਓ ਕੀ ਹਾਲ- ਚਾਲ?
ਹਾਂਜੀ।
ਹੋਰ ਕੀ ਕਰਦੇ ਤੁਸੀਂ?
ਬਸ ਜੀ ਵਧੀਆ, ਮੈਂ ਬਸ ਹੁਣੇ ਫ੍ਰੀ ਸੀ। ਮੈਂ ਕਿਹਾ ਚਲੋ ਕਾਲ ਕਰ ਲੈਂਦੇ ਆਂ, ਹਾਂਜੀ ਹੋਰ ਸੁਣਾਓ? ਕੀ ਕਰਦੇ ਆ?
ਵੀ ਬੱਚਿਆਂ ਨੂੰ ਨਾਸ਼ਤੇ ਵਗੈਰਾ ਕਰਵਾ ਕੇ
ਜੀ ਨਾਸ਼ਤੇ ਪਾਣੀ ਵਾਸਤੇ
ਹਾਂਜੀ।
ਹਮ।
ਛੁੱਟੀਆਂ ਨੇ ਨਾ, ਛੁੱਟੀਆਂ ਕਰਕੇ।
ਛੁੱਟੀਆਂ ਸਾਰਿਆਂ ਨੂੰ
ਹਾਂਜੀ, ਉਹ ਤੇ ਹੈ ਹੀ ਹੈ।
ਬੱਚੇ ਸਕੂਲ ਜਾਣਗੇ, ਤੇ ਥੋੜਾ ਹੋਏਗਾ ਰੈਸਟ।
ਹਮ। ਹਾਂਜੀ ਕੀਤਾ
ਹੋਰ ਮਾਵਾਂ ਵਾਸਤੇ। ਬਸ ਬੱਚੇ ਕਹਿੰਦੇ ਨੇ, ਇੰਨੀਆਂ ਥੋੜੀਆਂ ਛੁੱਟੀਆਂ ਸੀਗੀਆਂ।
ਹਾਂਜੀ, ਉਹ ਤੇ ਹੈ ਹੀ ਹੈ ਹੋਰ? ਕਿਵੇਂ ਬਿਤਾਈਆਂ ਤੁਹਾਡੇ ਬੱਚਿਆਂ ਨੇ
ਹਾਂਜੀ।
ਮੈਂ ਕਿਹਾ ਕਿਵੇਂ ਬਿਤਾਈਆਂ ਛੁੱਟੀਆਂ ਬੱਚਿਆਂ ਨੇ?
ਛੁੱਟੀਆਂ ਵਧੀਆ ਬਿਤਾਈਆਂ, ਘੁੰਮਣ ਚਲੇ ਗਏ ਸੀ ਪਹਿਲਾਂ। ਵਿੱਚ ਫਿਰ ਹੁਣ ਘਰ ਹੀ ਹੁਣ ਆਪਣੇ ਪ੍ਰੋਜੈਕਟ ਵੱਲ ਲੱਗੇ ਹੋਏ ਨੇ ਬੱਚੇ।
ਅੱਛਾ- ਅੱਛਾ, ਹੋਰ ਕਿੱਥੇ ਘੁੰਮ ਕੇ ਆਏ?
ਅਸੀਂ ਅ ਅਸੀਂ ਗਏ ਸੀ। ਲੋਕਲ ਗਏ ਸੀ ਲੋਕਲ, ਲੋਕਲ ਹੀ ਗਏ ਸੀ। ਆਪਣੇ ਨੇੜੇ- ਤੇੜੇ ਗਏ ਸੀ ਘੁੰਮਣ। ਵਾਟਰ ਪਾਰਕ ਚੱਲ ਗਏ, ਆਵੇ ਕਿ ਨੇ ਹਾਂਜੀ ਦੂਰ ਨੀ ਗਏ ਕਿਤੇ ਘੁੰਮਣ, ਨਾ ਨਾ ਇ ਗਰਮੀ ਇੰਨੀ ਹੈ ਕਿਤੇ ਨਿਕਲਣ ਦਾ ਮਨ ਨਹੀਂ ਕਰਦਾ। ਛੋਟੇ ਬੱਚਿਆਂ ਨਾਲ ਤਾਂ, ਖਾਸ ਕਰ ਨਿਕਲਣ ਨਿਕਲਣਾ ਨਹੀਂ ਹੋ ਪਾਉਂਦਾ।
ਉਹ ਤਾਂ ਹੈ ਹੀ ਹੈ, ਬਸ ਗਰਮੀ ਚ ਵੀ ਛੁੱਟੀ ਛੁੱਟੀਆਂ ਹੁੰਦੀਆਂ ਤਾਂ ਛੁੱਟੀਆਂ ਚ ਹੀ ਫਿਰ ਬੰਦੇ ਨੂੰ ਦਿਲ ਵੀ ਕਰਦਾ ਕਿਤੇ
ਇਹ ਤੇ ਹੈ ਹੀ ਹੈ ਬਇਹ ਹੈ ਨਾ ਕਿ ਬੱਚੇ ਨੂੰ ਉਹਨੂੰ ਵੀ ਪਹਿਲਾਂ ਬੱਚ ਅ ਉਹ ਸ਼ ਕਰ ਪਾਾਇਗਾ ਨ ਕਰ ਪਾਏਗਾ ਫਿਰ ਫਿਰ ਬੱਚੇ ਆ ਕੇ ਫਿਰ ਬਿਮਾਰ ਹੋਣਗੇ ਫਿਰ ਜਾਣ ਦਾ ਕੋਈ ਮਤਲਬ ਨੀ ਹੁੰਦਾ ਹਨਾ
ਹਾਂਜੀ ਉਹ ਤਾਂ ਹੈ ਹੀ ਹੈ
ਹੋਰ ਕੀ ਬਣਾਣਾ ਫੇਰ
ਅਸੀਂ ਹਜੇ ਸੋਚਿਆ ਨੀ ਹਜੇ ਡਿਸਾਈਡ ਨਹੀਂ ਕੀਤਾ ਕੁਛ ਕਿਉਂਕਿ ਅਜੇ ਹੁਣ ਨਾਸ਼ਤਾ ਬੱਚਿਆਂ ਨੇਤੇ ਉਹਨਾਂ ਨੂੰ ਪੁੱਛਿਆ ਤੇ ਅਜੇ ਕੋਈ ਕਿਸੇ ਤ ਦਾ ਰਿਸਪੋਂਸ ਨ ਆਇਆ
ਉਨਾਈਸ਼ ਹੋਆ ਚਾ ਰ ਕੀਤੀ ਨਾਮਾਲ ਹੁਣ ਸੋਚਦੇ ਪ ਹ ਕਿ ਅੱਜ ਕੀ ਬਣਾਈਏ ਕੀ ਨਾ ਬਣਾਈਏ
ਪਹਿਲੇ ਚਾਵਲ ਸੋਚਿਆ ਸੀ ਫੇਰ ਉਹ ਅੱਜ ਯਾਦ ਆ ਗਏ ਨਿਮਾਨੀ ਕਾਸ਼ਤੀ ਹੈ ਕਾਸ਼ਤੀ ਤੇ ਚਾਵਲ ਨੀ ਖਾਂਦੇ
ਹਾਂ ਹਾਂ ਅਸੀਂ ਵੀ ਇਹੀ ਸੋਚਦੇ ਸ਼ਪਣਾ ਹੀਏ ਪਰਿਰ ਮੰਮੀ ਕਹਿਣ ਲੱਗੇ ਕਿ ਅੱਜ ਕਾਸਰੀ ਤੇ ਚ ਚਾਵਲ ਨੀ ਬਣਨੇ
ਹਾਂਜੀ ਹਾਂਜੀ ਉਹ ਤਾਂ ਹੀ ਫੇਿਰ ਚਾਵਲ ਵਾਲੀ ਸਾਰ ਆਈਟਮਾਂ ਕੈਂਸਲ ਹੋ ਗਈਆਂ ਅੱਜ ਆ ਜਾ ਕਿ ਫਿਰ ਸੁੱਕੀ ਸਬਜ਼ੀ 'ਤੇ ਆ ਜਾਵੇਗਾ ਬੰਦਾ
ਹਮ
ਉਹ ਨਾ ਸਬਜ਼ੀਆਂ ਵੀ ਨੀ ਨਾ ਬੱਚੇ ਖਾਂਦੇ
ਸਮਝ ਨਹੀਂ ਖਾਣੀ ਤੇ ਇਹ ਤੇ ਜ਼ਿਆਦਾ ਪ੍ਰੋਬਲਮ ਹੈ ਹੁੰਦੀਆਂ ਨਹੀਂ ਖਾਂਦੇ ਬੱਚੇ ਬਸਦੇਦੇ ਫਸ ਫੂਟ ਖਾ ਲਓ ਕੁਛ ਹੋਰ ਖਾ ਲਓ ਸਬਜ਼ੀਆਂ ਖਾਣਾ ਪਸੰਦ ਨਹੀਂ ਕਰਦੇ ਇਨਾ
ਹਾਂ ਆ ਜਾ ਕੇ ਚੀਜ਼ ਚਛਿੱਲੀ ਹੈ ਖਾ ਲੈਣ ਤੇ ਖਾ ਲੈਣ ਉਹ ਵੀ ਫੇਰ ਡੇਲੀ ਨੀ ਖਾਧਦੀ ਜਾਂਦੀ
ਹਮ ਪਨੀਰ ਵੀ ਕਿੰਨਾ ਕੁ ਤੁਸੀ ਬ ਖਾ ਲਓਗੇ ਹਰ ਮਨ ਬਣ
ਹਮ ਹਮ
ਹਮ
ਉਹੀ ਸਭ ਨੂੰ ਸੋਚ ਪੈ ਜਾਂਦੀ ਹੈ ਚਾਵਲ ਵਾਲੀ ਆਈਟਮ ਬਣੀ ਰਹੇ ਤੇ ਫੇਿਰ ਠੀਕ ਹੈ ਹਰ ਕੋਈ ਖਾ ਲੈਂਦਾ
ਮਤਲਬ ਹਰ ਕੋਈ ਖਾ ਲੈਂਦਾ ਨਾ
ਹਾਂਜੀ ਉਹ ਬਸ ਅੱਜ ਕਾਸਤੀ ਕਰਕੇ ਥੋੜ੍ਹਾ ਹੋ ਗਿਆ
ਹਾਂ ਹਮ
ਅਦਾ
ਹਾਂਜੀ
ਹੋਰ ਬਸ ਵਧੀਆ ਵਧੀਆ
ਕੀ ਕਰਦੇ ਬੱਚੇ
ਬੱਚੇ ਬਸ ਸਵੇਰੇ ਬੇਟਾ ਟਿਊਸ਼ਨ ਤੇ ਪਹਿਲੇ ਗਏਦਾ ਸੀ ਉੱਥੋਂ ਆਇਆ ਤੇ ਹੁਣ ਲ ਹੋਇਆ ਹਜੇ ਕਹਿੰਦਾ ਹਜੇ ਨੀ ਮੈਂ ਉੱਠਦਾ ਹਾਂ ਇੱਕ ਵੱਡਾ ਇੱਕ ਛੋਟਾ ਹੈ
ਅੱਛਾ ਅੱਛਾ ਵਲਡੀ ਕਲਾਸ ਵਿੱਚ ਹਮ ਹਮ
ਉਹ ਤਾਂ ਫੇਰ ਉਹਦੀ ਸਵੇਰ ਦੀ ਟਿਊਸ਼ਨ ਹੁੰਦੀਆਂ ਨੇ ਨਾ
ਹਾਂ ਬਡੇ ਬੱਚਿਆਂ ਨੂੰ ਅਛ ਕੰਮ ਕੰਮਪਲੀਟ ਕਰਨਾ ਉਹਨੇ
ਜੀ ਹਾਂਜੀ ਉਹ ਤਾਂ ਹੈ ਹੋਰ ਕਹਿੰਦਾ ਸਗੋਂ ਕਹਿੰਦੇ ਮੰਮਾ ਤੁਹਾਡੇ ਟਾਈਮ ਵਧੀਆ ਹੋਣੇ ਤੁਹਾਡੀ ਪੜ੍ਹਾਈਆਂ ਸਗੋਂ ਸ
ਹਾਂ ਉਹ ਸ਼ਹਿਰ ਨੇ ਬਣਾਈ ਦੀ, ਉਹ ਦੀ ਬਣਾਈ ਵਿੱਚ ਬੜਾ ਫ਼ਰਕ ਹੈਗਾ
ਹਾਂ, ਮੈਂ ਕਿਹਾ ਤੁਹਾਨੂੰ ਤਾਂ ਫੇਰ ਟੋਪਿਕਸ ਮਿਲ ਜਾਂਦੇ ਨੇ, ਚੈਪਟਰ ਮਿਲ ਜਾਂਦੇ ਨੇ, ਕਿ ਇਹ ਫਸਟ ਪਾਰਟ ਚ ਇੰਨੇ ਆਣੇ ਆ, ਸੈਕਿੰਡ ਟਰਮ ਚ ਇੰਨੇ ਆਉਦੇ ਨੇ
ਹੂ ਅਜ ਕਲ ਏਨਾਨੇ ਸਮਿਸਟਰ ਵਾਈਜ਼ ਬ ਪਹਿਲਾਂ ਸਮੈਸਟਰ ਨਹੀਂ ਸੀ। ਬਣਾਨਾ ਨੀ ਬਨਾਣਾ, ਪੂਰਾ ਪੂਰਾ ਐੱਲ ਸਬਜੈਕਟ ਦੇ ਦੇਣੇ ਹੁੰਦਾ ਸੀ ਇਗਜ਼ਾਮ ਵਿੱਚ ਵੀ ਸਾਰੇ ਸਾਰੇ ਆਂਦੇ ਨੇ
ਹੋ ਸਾਡੇ ਤਾਂ ਇਨੀ ਇਨੀ ਮੋਟੀਆਂ ਗਾਈਡਸ ਵਗੈਰਾ ਹੁੰਦੀਆਂ ਸੀ, ਪੂਰੀਆਂ ਟਟਦੀਆਂ ਔਦੀਆਂ ਸੀ
ਹੂ ਹੂ ਹੁਣ ਦੇ ਬੱਚੇ ਨੂੰ ਦੋਨੋ ਦੋ ਚੈਪਟਰ ਕਰਵਾਏ ਤੇ ਇਨਟ੍ਰਸ੍ਟ ਲੈ ਲੇ, ਇਹ ਹੁੰਦਾ ਵੈ ਹੁਣ ਦੇ।
ਪਹਿਲੇ ਟੈਸਟ ਵਗੈਰਾ ਦਾ, ਇੰਨਾ ਹੁੰਦਾ ਹੀ ਨਹੀਂ ਸੀ।
ਪਤਾ ਨੀ ਹੁੰਦਾ ਸੀ, ਬਸ ਸਿੱਧਾ ਇਗਜ਼ਾਮ ਲੈ ਲੈਂਦੇ ਸੀ।
ਤੇ ਔਹੀ ਦੋ ਦੋ ਚੈਪਟਰ, ਔ ਵੀ ਔਖੇ ਲੱਗਦੇ ਨੇ ਬੱਚਿਆਂ ਨੂੰ। ਕਿ ਹਾਂ ਬਈ ਇਹ ਵੀ ਟੱਫ ਕੰਮ ਹੈਗਾ, ਸਾਡੇ ਵਾਸਤੇ
ਕਵਸ਼ਨ ਯਾਦ ਕਰਨਾ ਹੀ ਔਖਾ ਹੋਂਦਾ, ਕਵਸ਼ਨ ਹੀ ਹੁਣ ਯਾਦ ਕਰੇ ਯਾ ਆਂਸਰ।
ਹਾਂਜੀ ਕਿ ਇਹਨਾਂ ਦੇ ਟਾਈਮ ਤੇ ਹੈ ਹੀ, ਛੋਟੀ ਕਲਾਸਾਂ ਤੇ ਵ ਇੱਕ ਇੱਕ ਅਕਸ਼ਰ, ਇੱਕ ਇੱਕ ਵਰਡ ਦੇ ਆਸ
ਹਾਂ ਹਾਂ
ਤੇ ਸਾਡੇ ਛੋਟੇ ਟਾਈਮ ਚ ਵੀ, ਇਨਾ ਇੰਨਾ ਸਿਲੇਬਸ ਹੋ ਜਾਂਦਾ ਸੀ।
ਪਰ ਇਹਨਾਂ ਅੱਜ ਕੱਲ੍ਹ ਇਹ ਹੋ ਗਿਆ ਨਾ ਕਿ ਮਤਲਬ ਬ ਪੜਾਈ ਉਹ ਉਹਨਾਂ ਨੇ ਹਿਸਾਬ ਤੋਂ ਜ਼ਿਆਦਾ ਕਰਤੀ ਹੈ। ਮ ਜੋ ਮਤਲਬ ਜੋ ਛੋਟ ਬੱਚ ਚਲੋ ਹੁਣ ਵੀ ਔ, ਮਤਲਬ ਨਰਸਰੀ ਕਲਾਸ ਦੇ ਬੱਚੇ ਨੂੰ, ਫਿਰ ਨਰਵਸ ਇਹ ਪਹਿਲੇ ਫਿਫਥ ਕਲਾਸ ਤਕ ਦਾ ਪੜ੍ਹਾ ਦਿੰਦੇ ਨੇ।
ਬਈ ਪਹਿਲੇ ਬੱਚਿਆਂ ਦੇ ਨਾ ਦਿਮਾਗ ਇੰਨੇ ਸ਼ਾਰਪ ਨਹੀਂ ਸੀ ਨਾ, ਹੂ ਅੱਜ ਕੱਲ ਬੱਚਿਆਂ ਦੇ ਦਿਮਾਗ ਜ਼ਿਆਦਾ ਸ਼ਾਰਪ ਨੇ, ਉਹ ਫਿਰ ਕਵਰ ਵੀ ਕਰ ਲੈਂਦੇ ਨੇ ਸਿਲੇਬਸ। ਜਿਵੇਂ ਵੱਡੀ ਕਲਾਸਾਂ ਦਾ ਸਿਲੇਬਸ ਜੇ ਕਰਵਾਉਂਦੇ ਨੇ ਸਕੂਲ ਚ, ਤੇ ਉਹਨਾਂ ਦਾ ਦਿਮਾਗ ਇੰਨੀ ਉਹ ਹੈਗੀ ਹੈ, ਕਿ ਉਹ ਕਵਰ ਵੀ ਕਰ ਲ
ਹਾਂ ਇਹ ਤੇ ਹੈ ਕਈ ਕਈ ਬੱਚੇ ਹੁੰਦੇ ਨੇ ਕਵਰ ਕਰਨ ਲਈ, ਕਈ ਕਈ ਬੱਚੇ ਨਹੀਂ ਵੀ ਕਰ ਪਾਉਂਦੇ।
ਹਾਂ ਉਹ ਤੇ ਇਹ ਫੇਰ ਹੈ ਹੀ ਆ ਉਹ ਦੇਖੋ, ਹਰ ਟਾਈਪ ਦੇ ਬੱਚੇ ਹੁੰਦੇ ਹੀ ਹੁੰਦੇ ਨੇ। ਹੋਰ ਕਈਆਂ ਨੇ ਇੰਨੇ ਇੰਨੇ ਪਰਸੈਂਟ ਲੈਂਦੇ ਨੇ, ਜਿਹੜੇ ਨਾਈਨਟੀ ਨਾਈਨਟੀ ਨਾਈਨ ਲੈਂਦੇ ਨੇ। ਔ ਵੀ ਤਾਂ ਦੇਖੋ, ਹੈ ਤਾਂ ਦਿਮਾਗ ਉਹਨਾਂ ਦਾ। ਦਾ ਤਾਂ ਹੀ ਹਾਂ ਪਰ ਬੱਚੇ ਸਮਝਦੇ ਨੇ, ਹਰੇਕ ਟੀਚਰ ਉਹਨਾਂ ਨੂੰ ਵੱਖਰਾ ਸਪੈਸ਼ਲ ਪੜਾਉਂਦੇ ਨੇ।
ਹਾਂ ਬਸ ਐਸ ਸਕੂਲ ਵਾਲਾ, ਪੜਦੇ ਨੇ ਟਊਸ਼ਨ ਚ, ਟਿਊਸ਼ਨ ਚ ਅਲੱਗ ਪੜੋ
ਹੋਤਾ ਹੈ
ਹੂ
ਪਰ ਪਹਲੇ ਟਾਈਮ 'ਚ ਵੇਖੋ, ਇੰਨੀ ਟਿਊਸ਼ਨਸ ਵੀ ਨਹੀਂ ਸੀ ਕੋਈ ਰਖਦਾ।
ਹਾਂ
ਅਤੇ ਸਟਾਰਟਿੰਗ ਤੋਂ ਹੀ ਟਿਊਸ਼ਨਾਂ ਨਾਲ ਹੀ
ਹਾਂ ਨਸਰੀ ਕਲਾਸ ਪ ਬ ਪਸ਼ ਬੈਨੀ ਪਹਿਲਾਂ ਉਹ ਟੀਯੂਸ਼ਨ ਚ ਭੇਜ ਦੇਯਾਗੀ, ਬਹਿਣਾ ਸਿੱਖ ਜਾਵੇਂ।
ਔਨਾਦੇ ਪੇਰੈਂਟਸ ਨੇ, ਜਿਨ੍ਹਾਂ ਨੇ ਨਰਸਰੀ ਤੋਂ ਹੀ ਟਿਊਸ਼ਨਾਂ ਵੀ
ਹਾਂ ਹਾਂ ਉਹ ਕਈ ਲੋਕ ਬੱਚੇ ਘਰ ਬਹਿੰਦੇ ਨੀ ਹੈਗੇ ਪੇਰੈਂਟਸ ਹੁੰਦੇ ਥੋੜੇ ਦਿਨ ਜਾ ਕੇ ਬਹਿ ਜਾਏਗਾ ਉੱਥੇ ਟਿੱਿਕ ਜਾਏਗਾ ਸਿੱਕ ਜਾਏਗਾ ਬਹਿਣਾ ਉਹ ਤਾਂ ਲੋਕ
ਬਸ ਉੱਥੇ ਫ ਰਾਤਾਂ ਪੈ ਜਾਂਦੀਆਂ ਨਾ ਫਿਰ ਆਪਣੀ ਤੋਂ ਬੱਚਾ ਪੜ੍ਹਦਾ ਹੀ ਨੀ ਜਦੋਂ ਅਸੀਂ ਸ਼ੁਰੂ ਤੋਂ ਹੀ ਉਹਨੂੰ ਬਾਹਰ ਪਾਉਣਾ ਸ਼ੁਰੂ ਕਰ ਦਵਾਂਗੇ ਦੂਜੇ ਦੇ ਹ ੇ ਤੇ ਉਹ ਫਿਰ ਜ਼ਾਹਿਰ ਜੀ ਗੱਲ ਉਹ ਤਾਂ ਸਾਡੇ ਕੋਲ ਬੈਠੇ
ਮ ਬੈਠੇ ਇਹ ਤੇ ਹੈ ਬੈਂਸ ਕੋਲ ਬੈਂਸ ਨੂੰ ਖੁਲ ਤੇ ਚ ਟਾਈਮ ਦੇਣਾ ਨਾ
ਉਹੀ ਨਾ ਫਿਰ ਜਦ ਤੱਕ ਬੱਚੇ ਨੇ ਪੜ੍ਹਨਾ ਟਿਊਸ਼ਨਾਂ ਦੇ ਸਿਰ ਤੇ ਤਾਂ ਨਾ
ਹਾਂ ਸ਼ੁਰੂ ਤੋਂ ਹੀ ਡਿਪੈਂਡ ਹੋ ਜਾਂਦਾ ਹੈ ਹ ਟਿਸ਼ਨ ਲਣਾ ਤਾਂ ਹੀ ਅ ਕਰਉਨਾ ਪਨਾੇ ਪੜ੍ਹਨਾ ਹੀ ਨਹੀਂ ਹੈ
ਹਾਂ ਉਹ ਤੇ ਹੈ ਹੀ ਹੈ
ਹਮ ਉਹ ਆਪਣਾ ਆਪਣਾ ਮਾਈਡ ਸੇਟ ਉਹੀ ਉਹ ਤਾਂ ਬਣ ਜਾਂਦਾ ਨਾ
ਬ ਦੂਰ ਹੈ ਪਾਸ ਹੈ
ਟਉਸ਼ਨਾ ਨੇ ਅਲਗ ਅਲਗ ਹਮ ਹੁੰਦਾਵੇਤਲਬ ਮਲ ਘੁੰਮਵਰਕ ਕਰੋ ਸਕੂਲ ਦਾ ਘੁਮਵਰ ਕਰੋ
ਹਾਂਜੀ ਹਾਂਜੀ ਉਹ ਤਾਂ ਹੈ ਹੀ ਹੈ ਟਿਊਸ਼ਨਾਂ ਕਿਹੜੀਆਂ ਸਸਤੀਆਂ ਮਿਲਦੀਆਂ
ਹਾਂ ਇਹ ਤੇ ਇਹ ਰੋਸ਼ ਸਸਤੇ ਹੈ ਨੇ ਵੀ ਇੰਨੀ ਦੂਰ ਦੂਰ ਕੋਈ ਪੜ੍ਹਉਂਦਾ ਕੋਈ ਮਤਲਬ ਵਧੀਆ ਹੋਏ ਤਾਂ ਬਡ ਰਸ ਪੇ
ਆਪਣੇ ਆਪਣੇ ਰੇਟ ਰੱਖ
ਹਮ ਹਮ
ਹਰ ਕਿਸੇ ਦਾ ਅਲੱਗ ਅਲੱਗ ਰੇਟ ਹੈ ਕੋਈ ਸਬਜੈਕਟ ਦੇ ਹਿਸਾਬ ਨਾਲ ਚੱਲਦੇ ਹੈ
ਕੋਈਏ ਕੋਈ ਇੱਕ ਕੋਈ ਕੋਈ ਸਬਜੈਕਟ ਪੜ੍ਹਉਦਾ ਹੈ ਕੋਈ ਲ ਸਬਜੈਕਟ ਸਿਖਾਉਦਾ ਹੈ
ਹਾਂਜੀ ਹਾਂਜੀ
ਹਮ
ਬਸ ਨਵੇਂ ਨਵੇਂ ਛੋਚਲੇ ਸਬਦੇ ਸ਼ੁਰੂ ਹੋ ਗਏ ਦੇ ਨੇ
ਹਾਂ
ਸਮੇਂ ਦੇ ਹਿਸਾਬ ਨਾਲ ਚੱਲਣੇ ਵੀ ਪੈਂਦਾ
ਉਹ ਤੇ ਹੈ ਹੈ ਹਾਂਜੀ ਉਹ ਤੇ ਹੈ ਹੈ
ਜਿੱਦਾਂ ਦਾ ਮਾਹੌਲ ਆਏ ਉਹਦੇ ਹਿਸਾਬ ਨਾਲ ਫਿਰ ਆਪਣੇ ਆਪ ਨੂੰ ਵੀ
ਹਾਂ ਹਾਂਜੀ ਹਾਂਜੀ
ਪਰ ਤਾਂ ਵੀ ਆਪਣਾ ਟਾਈਮ ਫਿਰ ਵਧੀਆ ਸੀਗਾ
ਹਾਂ ਇਹ ਹੈ ਆਪਣੇ ਟਾਈਮ ਟਾਈਮ ਅਲੱ ਸੀ ਟਾਈਮ ਅਲੱਗ ਫਿਰ ਜੀ ਆਏ
ਹਾਂਜੀ ਚਲੋ ਵਿੱਚ ਫੋਨ ਆ
ਹਾਂਜੀ ਹਾਂਜੀ ਓਕੇ ਓਕੇ